ਹੈਲੋ, ਸਸ ਰੀ ਕਾਲ।
ਸਸ ਰੀ ਕਾਲ ਜੀ, ਕਿਵੇਂ ਓਂ ਤੁਸੀਂ-
ਬਸ ਵਦੀਆਂ ਤੁਸੀਂ ਦੱਸੋ ਕਿੱਦਾਂ ਓਂ।
ਮੈਂ ਵੀ ਵਦੀ
ਹਾਂਜੀ, ਹੋਰ ਭੈਣ ਜੀ ਬਹੁ ਟਾਈਮ ਬਾਦ ਤੁਸੀਂ ਯਾਦ ਕੀਤਾ।
ਹਾਂਜੀ, ਕੁਛ ਘਰ ਵਿੱਚ ਈ ਬਿਜ਼ੀ ਹੋ ਗਈ ਸੀ ਮੈਂ।
ਅੱਛਾ।
ਮੈਂ ਫੋਨ ਲਾਨ ਦੀ, ਹਾਂਜੀ-ਹਾਂਜੀ।
ਹਾਂਜੀ ਬੋਲੋ ਭੈਨ ਜੀ ਪੈਲਾਂ ਤੁਸੀਂ ਬੋਲੋ ਕੀ ਕੈ ਰਏ ਓਂ।
ਫੋਨ ਲਾਣ ਦੀ ਬੋਤ ਕੋਸ਼ਿਸ਼ ਕੀਤੀ ਮੈਂ।
ਹਾਂਜੀ।
ਬੋਲਾਂ ਤੇ ਫੇਰ ਮੈਨੂੰ ਚੰਗਾ ਨੀ ਲੱਗ ਰਿਆ ਸੀ। ਮੈਂ ਕਿਆ ਫੇਰ ਗੱਲ ਕਰਾਂ ਅੱਛੀ ਤਰ੍ਹਾਂ ਕਰਾਂ ਤੁਆਡੇ ਨਾਲ। ਥੋੜਾਂ ਹਾਂ, ਹਾਂਜੀ।
ਕੀ ਗੱਲ ਭੈਨ ਜੀ ਥੋਡੀ ਤਬੀਅਤ ਠੀਕ ਨੀ ਲੱਗਦੀ ਮੈਨੂੰ।
ਹਾਂਜੀ ਏਈ ਬਸ ਥੋੜਾ ਜਾ ਆਪਨਾ ਵਾਤਾਵਰਨ ਚੇਂਜ ਹੋਨ ਕਰਕੇ ਬਾਰਿਸ਼ ਪੈ ਰਈ ਐ ਓਦੇ ਕਰਕੇ ਸਰਦੀ ਵੀ ਹੋਈ ਪਈ ਆ। ਖੰਘ ਵੀ ਹੋਈ ਪਈ ਆ, ਤੇ ਬੁਖਾਰ ਕਾਰਨ ਕੀ ਕੀਤਾ ਜਾਵੇ ਏਦੇ ਲਈ।
ਭੈਨ ਜੀ ਮੈਂ ਥੋਨੂੰ ਦੱਸਦੀ ਆਂ, ਹੁਨ ਪਤਾ ਕੀ ਗੱਲ ਆ ਜਿਵੇਂ ਹਰੇਕ ਰੁੱਤ ਚ ਬੰਦੇ ਨੂੰ ਆਪਨੇ ਸਰੀਰ ਦਾ ਧਿਆਨ ਖਿਆਲ ਰੱਖਨਾ ਬਹੁ ਜ਼ਰੂਰੀ ਹੁੰਦਾ। ਤਾਂ ਇਸ ਕਰਕੇ ਭੈਨ ਜੀ ਪਤਾ ਤੁਸੀਂ ਕੀ ਕਰੋ, ਜਦੋਂ ਵੀ ਤੁਹਾਨੂੰ ਪਤਾ ਵੀ ਥੋਡੇ ਓਥੇ ਬਾਰਿਸ਼ਾਂ ਦੇਖੋ ਬਹੁ ਜ਼ਾਦਾ ਬਹੁ ਜ਼ਾਦਾ ਮਾਤਰਾ ਚ ਬਾਰਿਸ਼ ਆਂਦੀ ਆ। ਕਈ ਸਥਾਨਾਂ ਚ ਨਈ ਆਂਦੀ ਜੀ, ਤੁਸੀਂ ਏਨਾਂ ਸਬ ਤੋਂ ਪੈਲਾਂ- ਪਾਨੀ ਆ ਜੇੜਾ ਓਨੂੰ ਉਬਾਲ ਕੇ ਰੱਖ ਕੇ ਠੰਡਾ ਕਰਕੇ ਪੀਓ ਭੈਨ ਜੀ। ਕਿਓਂਕਿ ਬਰਸਾਤਾਂ ਦੇ ਟੈਮ ਚ ਸਬ ਤੋਂ ਬੜਾ ਪਾਨੀ ਦਾ ਧਿਆਨ ਰੱਖਨਾ ਆਪਾਂ। ਜੇ ਸਾਡਾ ਪਾਨੀ ਅਸੀਂ ਠੀਕ ਪੀਵਾਂਗੇ ਭੈਨ ਜੀ ਤਾਂ ਸਾਨੂੰ ਸਾਰੀਆਂ ਚੀਜ਼ਾਂ ਸਈ ਰਹਿਗੀਆਂ, ਜੇ ਭੈਨ ਜੀ ਸਾਡੇ ਬਰਸਾਤਾਂ ਕਰਕੇ ਪਾਨੀ ਗੰਦੇ ਆਂਦੇ ਆ ਫੇਰ ਸਾਨੂੰ ਦੇਖੋ ਜ਼ੁਖਾਮ ਸਰਦੀ ਇਨ ਫੈਕਸ਼ਨ ਫੇਰ ਓਸ ਤੋਂ ਬਾਦ ਦੇਖੋ ਢਿੱਡ ਤੋਂ ਲੈ ਕੇ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ। ਏਸ ਕਰਕੇ ਇੱਕ ਤਾਂ ਏਹੇ ਕਰਨਾ ਦੂਜਾ ਭੈਨ ਜੀ ਦੇਖੋ ਯੂਮੀਨਿਟੀ ਪਾਵਰ ਘੱਟ ਹੋ ਜਾਂਦੀ ਐ ਬਰਸਾਤਾਂ ਦੇ ਵਿੱਚ। ਉਸ ਕਰਕੇ ਤੁਸੀਂ ਦੇਖੋ ਜੀ ਭੈਨ ਜੀ ਖੱਟੇ ਫਲ ਜ਼ਰੂਰ ਖਾਓ। ਮੌਸਮੀ ਫਲ ਖਾਓ, ਖੱਟੇ ਫਲ ਖਾਓ। ਜਿਦੇ ਕਰਕੇ ਥੋਡੇ ਸਰੀਰ ਦੇ ਵਿੱਚ ਤਾਕਤ ਬਨੀ ਰੈਂਦੀ ਐ। ਏ ਕੰਮ ਕਰੋ। ਭੈਨ ਜੀ ਤੀਜਾ ਭੈਨ ਜੀ ਤੁਸੀਂ ਜੇੜੀ ਚਾਅ ਬਨਾਨੇ ਆਂ ਓਦੇ ਚ ਦੁੱਧ ਨਾ ਪਾਓ। ਓਦੇ ਚ ਤੁਸੀਂ ਅਦਰਕ, ਦਾਲਚੀਨੀ, ਏਹੇ ਜੀਆਂ ਥੋੜ੍ਹੀਆਂ ਮਸਾਲੇ ਆਲੀ ਚੀਜ਼ਾਂ ਪਾਓ ਤਾਂ ਕਿ ਤੁਹਾਨੂੰ ਜ਼ੁਕਾਮ ਸਰਦੀ ਤੋਂ ਰਾਹਤ ਰਹੇ,
ਜੀ।
ਹਾਂਜੀ, ਭੈਣਜੀ।
ਪਰ ਐਵੇਂ ਲੱਗਦਾ ਨਾ ਵੀ ਖੱਟੇ ਫਲ ਤਾਂ ਏਹੀ ਮੌਸਮ ਵਿੱਚ ਆਂਦੇ ਨੇ। ਸਰਦੀਆਂ ਹੋ ਗਈਆਂ ਜਾਂ ਬਾਰਿਸ਼ਾਂ ਹੋ ਗਈਆਂ। ਖਾਣ ਨੂੰ ਤਾਂ ਬਹੁਤ ਦਿਲ ਕਰਦਾ ਪਰ ਗੱਲ ਐ ਵੇਂ ਹੁਣ ਜਾ ਜਿਸ ਟਾਈਮ ਵੀ ਆਪਾਂ ਖੱਟੇ ਫਲ ਖਾਣੇ ਆ ਨਾ ਤਾਂ ਕਈ ਲੋਕਾਂ ਨੂੰ ਸਹਿਣ ਹੁੰਦੇ ਨੇ ਕਈਆਂ ਨੂੰ ਸਹਿਣ ਨਹੀ ਹੁੰਦੇ। ਹੁਣ ਸਾਡੇ ਵਰਗੇ ਨੂੰ ਦੇਖ ਲੋ ਤੁਸੀਂ ਥੋੜਾ ਜਾ ਮਤਲਬ ਅਹ ਇਹਦੇ ਵਿੱਚ ਬਦਲਾਅ ਆ ਗਿਆ ਬਦਲਾਅ ਕੀ ਦੇ ਵਿੱਚ ਇਹ ਆਪਣਾ ਜੋ ਵਾਤਾਵਰਨ ਹੋ ਗਿਆ
ਹਾਂਜੀ।
ਠੰਡ ਹੋ ਗਈ, ਬਾਰਿਸ਼ ਹੋ ਗਈ, ਤਾਂ ਇਹਦੇ ਵਿੱਚ ਐਵੇਂ ਹੁੰਦਾ ਦਿਲ ਤਾਂ ਬਹੁਤ ਕਰਦਾ ਵੀ ਆਪਾਂ ਇਹ ਜੋ ਚੱਲ ਰਿਹਾ ਸੀਜਨ ਇਹਦੇ ਵਿੱਚ ਆਪਾਂ ਖਾਈਏ ਹੈਨਾ, ਪਰ ਖਾਇਆ ਜਾਂਦਾ ਨੀ ਆ। ਮੈਨੂੰ ਇਹ ਗੱਲ ਤੁਹਾਡੀ ਬਹੁਤ ਵਧੀਆ ਲੱਗੀ ਵੀ ਗਰਮ ਪਾਣੀ ਦੇ ਵਿੱਚ ਦਾਲਚੀਨੀ ਪਾ ਲੋ ਵੀ ਮਤਲਬ ਲੌਂਗ ਪਾ ਲੋ ਸੌਂਫ ਪਾ ਲੋ, ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ।
ਪਰ ਭੈਣ ਜੀ ਖੱਟੇ ਫਲਾਂ ਦਾ ਪਤਾ ਕੀ ਗੱਲ ਆ ਖੱਟਾ ਫਲ ਤਾਂ ਅਸੀਂ ਬਾਰਾਂ ਮਹੀਨੇ ਇੱਕ ਖਾਣਾ ਹੀ ਚਾਹੀਦਾ ਮੈਂ ਆੰਵਲਿਆਂ ਦੀ ਗੱਲ ਨਹੀ ਕਰੂੰਗੀ ਭੈਣ ਜੀ ਇੱਥੇ ਪਰ ਜਿੱਦਾਂ ਖਟ ਤੇ ਜਰੂਰੀ ਨੀ ਆ ਕਿ ਖੱਟੇ ਫ ਜਿਹੜਾ ਆਪਣਾ ਵਿਟਾਮਿਨ ਈ ਆ, ਉਹ ਸਿਰਫ ਨਿੰਬੂ ਜਾਂ ਆੰਵਲਿਆਂ ਚੋਂ ਮਿਲਦਾ ਨਹੀਂ ਭੈਣਜੀ ਮਿੱਠੇ ਸੰਤਰੇ ਹੋ ਗਏ ਉਹ ਤੁਸੀਂ ਖਾ ਸਕਦੇ ਓ ਉਹ ਖੰਘ ਲਈ ਵੀ ਬਹੁਤ ਵਧੀਆ ਏ ਭੈਣਜੀ, ਇਹ ਸਾਡੀ ਸੋਚ ਆ ਪਰ ਮੈਨੂੰ ਕਿਸੇ ਵੈਦ ਨੇ ਇੱਕ ਗੱਲ ਦੱਸੀ ਸੀ ਆਯੁਰਵੈਦਿਕ ਸੀਗੇ ਉਹ ਓ ਕਹਿੰਦੇ ਕਿ ਜਿਹੜਾ ਸੰਤਰਾ ਇਹ ਜੇ ਤੁਸੀ ਬਾਰਾਂ ਮਹੀਨੇ ਮਿਲੇ ਤਾਂ ਤਾਂ ਕਹਿੰਦੇ ਬੰਦੇ ਨੂੰ ਕਦੇ ਕੋਈ ਰੋਗ ਨਾ ਲੱਗੇ।
ਅੱਛਾ ਜੀ।
ਹਾਂਜੀ। ਤੁਸੀਂ ਹਾਂ ਤੁਸੀਂ ਖੰਘ, ਸਰਦੀ ਵਿੱਚ ਪਰਹੇਜ਼ ਕਰਨਾ ਏ ਕੇਲੇ ਦਾ ਤੁਸੀਂ ਪਰਹੇਜ਼ ਕਰਨਾ ਅਮਰੂਦ ਦਾ, ਠੀਕ ਆ ਜੀ। ਕਿਉਂਕਿ ਅਮਰੂਦ ਦਾ ਜਿਹੜਾ ਇੱਕ ਬੀਜ ਵੀ ਹੁੰਦਾ ਨਾ ਭੈਣ ਜੀ, ਉਹ ਸਾਡੇ ਸਰੀਰ ਲਈ ਏਨਾ ਕੁ ਠੰਡਾ ਰਹਿੰਦਾ ਕਿ ਤੁਸੀਂ ਉਹਦੇ ਨਾਲ ਜੁਕਾਮ ਮਹੀਨੇ ਮਹੀਨੇ ਤੱਕ ਜ਼ੁਕਾਮ ਸਹੀ ਨਹੀ ਹੋ ਸਕਦਾ ਜੇ ਤੁਸੀਂ ਜ਼ੁਕਾਮ ਤੇ ਖੰਘ ਦੇ ਵਿੱਚ ਅਮਰੂਦ ਖਾ ਲਿਆ। ਪਰ ਭੈਣ ਜੀ ਤੁਸੀਂ, ਹਾਂਜੀ ਹਾਂ ਪਰ ਭੈਣ ਜੀ ਤੁਸੀਂ ਮਸੰਬੀ ਹੋਗੀ ਜੀ ਤੁਸੀਂ ਸੰਤਰਾ ਹੋ ਗਿਆ, ਤੁਸੀਂ ਨਾਰੀਅਲ ਪਾਣੀ ਹੋ ਗਿਆ ਨਾਰੀਅਲ ਪਾਣੀ ਮਤਲਬ ਤੁਹਾਨੂੰ ਜੇ ਠੰਢ ਲੱਗੀ ਐ ਫੇਰ ਨੀ ਤੁਸੀਂ ਪੀ ਸਕਦੇ। ਕਿਉਂਕਿ ਨਾਰੀਅਲ ਪਾਣੀ ਦੀ ਤਾਸੀਰ ਗਰਮ ਹੁੰਦੀ ਆ ਜੀ ਅਹ ਠੰਡੀ ਹੁੰਦੀ ਆ।
ਅੱਛਾ।
ਹਾਂਜੀ, ਠੰਡੀ ਹੁੰਦੀ ਆ ਤਾਂ, ਇਸ ਕਰਕੇ ਤੁਸੀ ਕੋਸ਼ਿਸ਼ ਕਰੋ, ਜੇ ਤੁਸੀ ਇਹ ਨਹੀ ਕਰ ਸਕਦੇ ਤਾਂ ਤੁਸ,। ਨਿੰਬੂ ਪਾਣੀ ਪੀਣਾ ਸ਼ੁਰੂ ਕਰੋ ਰੋਜ਼।
ਅੱਛਾ।
ਸ਼ਹਦ ਪਾ ਕੇ ਪੀਓ।
ਅੱਛਾ ਜੀ।
ਹਾਂਜੀ, ਪਰ ਪੀਓ, ਇਹ ਚੀਜ਼ਾਂ ਸਾਡੇ ਸਰੀਰ ਲਈ ਬਾਰਾਂ ਮਹੀਨੇ ਚਾਹੀਦੀਆਂ ਨੇ, ਵਿਟਾਮਿਨ- ਈ ਦਾ ਬਹੁਤ ਜ਼ਰੂਰੀ ਆ ਜੇ ਵਿਟਾਮਿਨ ਈ ਘੱਟ ਗਿਆ ਤਾਂ, ਬੀ ਟਵੈਲਵ ਘੱਟ ਜੂਗਾ ਜੀ ਤੁਹਾਡਾ।
ਬਿਲਕੁਲ -ਬਿਲਕੁਲ।
ਹਾਂਜੀ, ਆਹਾ ਗੱਲ ਕਰੋ।
ਬਹੁਤ ਵਧੀਆ ਗੱਲ ਦੱਸੀ।
ਹਾਂਜੀ ਭੈਣ ਜੀ।
ਅਮਰੂਦ ਬਾਰੇ ਤਾਂ ਤੁਸੀਂ ਬਹੁਤ ਸੋਹਣਾ ਬੋਲਿਆ ਕਿਉਂਕਿ ਸਾਡੇ ਦਾਦਾ ਜੀ ਜਿਹੜੇ ਹੈਗੇ ਸੀ ਨਾ
ਹਾਂਜੀ।
ਉਹ ਸਾਨੂੰ ਅਮਰੂਦ ਬਾਰੇ ਹਮੇਸ਼ਾ ਦੱਸਦੇ ਸੀ, ਕਿ ਜਿਹੜਾ ਅਮਰੂਦ ਆ, ਤੁਸੀਂ ਜੋ ਜਿਸ ਟਾਈਮ ਵੀ ਖਾਓ ਅਮਰੂਦ ਇਹ ਪੂਰਾ ਫਲ ਖਾਓ ਅੱਧਾ ਜਿਵੇਂ ਆਪਾਂ ਅੱਧਾ ਕੱਟ ਲੈਂਦੇ ਹਾਂ ਛੂਰੀ ਨਾਲ,
ਹਾਂਜੀ।
ਉਸ ਤਰੀਕੇ ਨਾਲ ਕੱਟ ਕੇ, ਵੱਡ ਕੇ, ਨਹੀਂ ਖਾਣਾ ਉਹ ਇੱਕ ਪੂਰੇ ਬੰਦੇ ਨੇ, ਪੂਰਾ ਅਮਰੂਦ ਖਾਣਾ, ਹੁਣ ਤੁਸੀਂ ਕਹੋਗੇ ਪੂਰਾ ਬੰਦਾ, ਮਤਲਬ ਪੂਰਾ ਬੰਦਾ, ਮਤਲਬ ਪੂਰਾ, ਆਪਾਂ ਕਿਵੇਂ ਇੱਕ ਅਮਰੂਦ ਅਧੇ -ਅਧੇੰ ਬੰਦਿਆਂ ਨੂੰ ਮਤਲਬ ਦੋਨਾਂ ਨੂੰ,
ਬੰਦਾ ਪੂਰਾ ਫਲ ਖਾਏ ਵੀ,, ਉਹਨੂੰ ਕੱਟੇ ਨਾ ਤੁਸੀਂ ਇਹ ਕਹਿਣ ਦਾ ਭਾਞ ਦੋ
ਹਾਂ ਹਾਂ ਹਾਂ ਮਤਲਬ ਉਹਨੇ ਪੂਰਾ ਖਾਣਾ ਗਾ ਉਹੀ ਫਲ। ਵੀ ਐਵੇਂ ਨਾ ਹੋਵੇ ਹੁਣ ਅੱਦਾਂ ਕੱਟ ਲਿਆ ਦੂਜੇ ਨੂੰ ਦੇਤਾਿਆ ਕਿਉਂਕਿ ਇਹਦੇ ਵਿੱਚ ਅਮਰੂਦ ਦੇ ਵਿੱਚ ਕਈ ਬੀ ਹੁੰਦੇ ਨੇ, ਪਰ ਪੂਰੇ ਅਮਰੂਦ ਵਿੱਚ ਫੁੱਲ ਇੱਕ ਬੀਆਿਹਾ ਸਾਡਾ।
ਹਾਂਜੀ।
ਉਹੀ ਬੀ ਸਾਡੇ ਸ਼ਰੀਰ ਨੂੰ ਸਭ ਤੋਂ ਮਤਲਬ ਜਿਵੇਂ ਆਪਾਂ ਆਯੁਰਵੇੈਦਿਕ ਫੜ ਲਓ ਮਤਲਬ ਇਹ ਤਰੀਕੇ ਨਾਲ ਸਾਡੇ ਸ਼ਰੀਰ ਨਾਲ ਕੰਮ ਕਰਦਾ।
ਬਿਲਕੁਲ ਸਹੀ ਕਿਹਾ ਤੁਸੀਂ ਭੈਣ ਜੀ, ਇਹ ਗੱਲ ਤਾਂ ਬਿਲਕੁਲ ਤੁਹਾਡੀ ਸਹੀ ਆ। ਤੁਹਾਡੇ ਦਾਦਾ ਜੀ ਨੇ ਜਿਹੜੀ ਏ ਗੱਲ ਤੁਹਾਨੂੰ ਦੱਸੀ ਆ
ਜੀ।
ਇਹ ਸਾਨੂੰ ਪੜ੍ਹਾਈ ਹੋਈ ਏ,
ਹਾਂਜੀ।
ਹੋਰ ਸੁਣਾਓ ਭੈਣ ਜੀ,
ਇਹ ਹੁਣ ਤੁਸੀਂ ਤੇ ਉਹ ਕਰਨਗੇ ਜ਼ਰੂਰ।
ਹੁ ਤੇ ਦੂਜੀ ਗੱਲ ਭੈਣ ਜੀ, ਆਪਦੇ
ਹਾਂਜੀ।
ਹਾਂਜੀ ਦੂਜੀ ਗੱਲ ਭੈਣ ਜੀ, ਆਪਦੇ ਘਰ ਦੇ ਆਸ ਪਾਸ। ਅਹ ਆਪਦੇ ਘਰ ਦੇ ਗਮਲਿਆਂ, ਬੂਟਿਆਂ ਚ ਪਾਣੀ ਨਾ ਰੁਕਣ ਦੋ ਜੀ। ਜਿੱਥੇ ਪਾਣੀ ਰੁਕੂਗਾ ਬਰਸਾਤ ਦਾ ਜਾਂ ਹੋਰ ਕਾਸੇ ਦਾ। ਉਹਦੇ ਨਾਲ ਜੀ ਦੇਖੋ ਮੱਛਰ ਫੈਲਣਾ, ਮੱਛਰ ਫੈਲ ਕੇ ਤੁਹਾਨੂੰ ਡੇਂਗੂ ਜੇਹੀ, ਜਿਹੀਆਂ ਬਿਮਾਰੀਆਂ ਪਤਾ ਵੀ ਨਹੀਂ ਲੱਗਣਾ ਵੀ ਕਦੋਂ ਹੋ ਗਈਆਂ। ਜਿਵੇਂ ਡੇਂਗੂ ਹੋ ਗਿਆ, ਤੁਹਾਡਾ, ਸਰੀਰ ਆਪਣੇ ਆਪ ਕਮਜ਼ੋਰੀ ਨਾਲ ਭਰਿਆ ਜਾਣਾ।
ਹਾਂਜੀ।
ਇਹ ਛੋਟੀਆਂ -ਛੋਟੀਆਂ ਚੀਜ਼ਾਂ ਦਾ ਬੜਾ ਧਿਆਨ ਦੇਣਾ ਪੈਣਾ, ਭੈਣ ਜੀ।
ਹਾਂਜੀ, ਬਿਲਕੁਲ ਸਹੀ, ਬਿਲਕੁਲ।
ਤੁਸੀਂ ਛਿੱਕ ਮਾਰਦੇ ਹੋ, ਤੁਸੀਂ ਖੰਘਦੇ ਹੋ, ਮੈਂ ਕਹਿੰਦੀ ਹਾਂ ਤੁਸੀਂ ਤੁਸੀਂ ਨਾਲ ਦੀ ਨਾਲ, ਆਪਦੇ ਹੱਥ ਧੋਵੋ ਜੀ।
ਜੀ- ਜੀ।
ਆਪਣੇ ਜਿਹੜੇ ਬੈਡ ਤੇ ਵਿਛੀਆਂ, ਬੈਡਸ਼ੀਟ ਨੇ, ਚਾਦਰਾਂ ਨੇ ਇਹਨੂੰ ਤੁਸੀਂ ਰੋਜ਼ ਬਦਲੋ।
ਹਾਂਜੀ। ਨਹੀਂ ਆਪਾਂ, ਹਾਂ ਆਪਾਂ ਜਿਹੜੇ ਹੈਗੇ ਹ ਆਪਾਂ, ਮਤਲਬ ਆਪਾਂ ਸਾਰੇ, ਜਿਹੜੇ ਹੈਗੇ ਆ ਆਪਾਂ ਲੋਕ ਇਹ ਆਪਣੇ ਨੂੰ, ਤਾਂ ਬਚਪਨ ਤੋਂ ਹੀ ਸਿਖਾਇਆ ਜਾਂਦਾ, ਆਪਣੇ ਹੁਣ ਮਾਂ -ਪਿਓ ਫੜ ਲਓ ਹਨਾ ਵੀ ਚਾਚੇ -ਤਾਈਆਂ ਫੜ ਲੋ, ਇਹ ਦੇਖ, ਦੇਖ ਤਾਂ ਆਪਾਂ ਮਤਲਬ ਕਾਫ਼ੀ ਇਹ ਚੀਜ਼ਾਂ, ਬਹੁਤ ਕਰਦੇ ਹਾਂ ਆਪਾਂ ਦਾ ਚਾਦਰਾਂ ਹੋ ਗਈਆਂ, ਟੋਵਲ ਅੱਡ, ਅੱਡ ਹੋ ਗਏ ਸਾਰਿਆਂ ਦੇ
ਹਾਂਜੀ- ਹਾਂਜੀ ਬਿਲਕੁਲ ਕਿਉਂਕਿ ਭੈਣ ਜੀ ਦੇਖੋ
ਪਹਿਲਾਂ ਦਾ ਜਿਹੜਾ ਸਮਾਂ ਸੀਗਾ। ਉਦੋਂ ਸਾਰੀਆਂ ਚੀਜ਼ਾਂ, ਹਵਾ ਵੀ ਸਾਫ਼ ਠੀਕ ਆ ਹੁਣ ਤੁਸੀਂ ਦੇਖੋ ਕੁਛ ਵੀ ਸਾਫ਼ ਨੀ ਰਿਹਾ ਆ ਭੈਣ ਜੀ ਹਰ ਇੱਕ ਚੀਜ਼, ਅਸੀਂ ਰੋਟੀ ਖਾ ਰਹੇ ਹਾਂ ਇਹ ਵੀ ਮਿਲਾਵਟ ਆ ਭੈਣ ਜੀ ਜੇ ਦੇਖਿਆ ਜਾਵੇ
ਸਹੀ ਗੱਲ ਆ
ਤਾਂ ਹੁਣ ਆਪਣਾ ਜਿੰਨਾ ਹੋ ਸਕੇ, ਇਹੀ ਗੱਲ ਵੱਲ ਧਿਆਨ ਦਉ ਕਿ ਅਸੀਂ, ਸਾਡਾ ਸਰੀਰ ਠੀਕ ਰੱਖਣਾ ਹੈ। ਕਿਉਂਕਿ ਦੇਖੋ ਭੈਣ ਜੀ ਬਿਮਾਰ ਮੰਜੇ 'ਚ ਪੈ ਗਏ ਨਾ ਫਿਰ ਉਸ ਤੋਂ ਬਾਅਦ ਕਿੰਨਾ ਵੀ ਕੁਛ ਬਾਈਆਂ ਲੱਗੀਆਂ ਹੋਣ, ਜੋ ਮਰਜ਼ੀ ਹੋਵੇ ਪਰ ਜਿੰਨਾ ਚਿਰ, ਘਰ 'ਚ ਬੰਦਾ ਉੱਠਦਾ ਨੀ ਨਾ ਆਪਦੇ ਆਪ ਉਹ ਮੈਂ ਕਹਿੰਦੀ ਹਾਂ ਉਹਦੇ ਨਾਲ ਉਹ ਗ਼ਲਤ ਕੁਛ ਨਹੀਂ ਲੱਗਦਾ ਆਪਣੇ ਆਪ ਨੂੰ ਬਹੁਤ ਗ਼ਲਤ ਮਹਿਸੂਸ ਹੁੰਦਾ ਵੀ ਅਸੀਂ ਕਦੋਂ ਠੀਕ ਹੋਈਏ
ਹਾਂਜੀ। ਇਹ ਤਾਂ ਗੱਲ ਸਹੀ ਆ।
ਹਾਂਜੀ ਭੈਣ ਜੀ ਹੋਰ ਭੈਣ ਜੀ ਤੁਸੀਂ ਕਦੀ ਤੁਸੀਂ ਕਦੀ ਆਇਓ ਚੱਕਰ ਲਾਇਓ, ਭੈਣ ਜੀ ਬਹੁਤ ਸਮਾਂ ਹੋ ਗਿਆ ਤੁਸੀਂ ਆਏ ਨੀ
ਨਹੀਂ ਬਿਲਕੁਲ ਇਸ ਟਾਈਮ ਸਾਰੇ ਚੱਕਰ ਮਾਰਾਂਗੇ ਅਸੀਂ ਆਵਾਂਗੇ ਜ਼ਰੂਰ ਮਿਲਾਂਗੇ ਬਹੁਤ ਵਧੀਆ ਲੱਗਦਾ, ਤੁਹਾਡੇ ਨਾਲ ਗੱਲ ਕਰਦੇ ਨਾ
ਹਾਂਜੀ, ਹਾਂਜੀ। ਨਹੀਂ ਭੈਣ ਜੀ, ਸਾਨੂੰ ਵੀ ਬਹੁਤ ਵਧੀਆ ਲੱਗਦਾ ਤੁਹਾਡੀ ਨਾਲ ਗੱਲ ਕਰਕੇ ਤੁਹਾਡੀ ਮਿੱਠੀ ਆਵਾਜ਼ ਸੁਣ ਕੇ ਸਾਨੂੰ ਵੀ ਬਹੁਤ ਵਧੀਆ ਲੱਗਦਾ, ਦੇਖੋ ਨਾਲੇ ਆਪਾਂ ਨੂੰ ਟਾਈਮ ਤਾਂ ਕੱਢਣਾ ਪੈਣਾ ਹਨਾ ਭੈਣ ਜੀ, ਕਿਉਂਕਿ ਜੇ ਆਪਾਂ
ਤੇਈਸ
ਟਾਈਮ ਨਹੀਂ ਕੱਢਾਂਗੇ ਤਾਂ ਕਿਵੇਂ ਚੱਲੂਗਾ ਥੋੜ੍ਹਾ ਬਹੁਤਾ ਤਾਂ ਟਾਈਮ ਕੱਢਣਾ ਪੈਣਾ ਉਹ ਵੀ ਲੋਕ ਦੇਖ ਲਓ ਜਿੰਹਨਾਂ ਦੇ ਕੋਲ ਖੱਤ ਹੁੰਦੇ ਸੀਗੇ ਜਿਹੜੇ ਖੱਤ ਦੇ ਰਾਹੀਂ, ਕਬੂਤਰਾਂ ਦੇ ਰਾਹੀਂ ਆਪਦੇ ਸੰਦੇਸ਼ੇ ਭੇਜਦੇ ਸੀਗੇ, ਉਹਨਾਂ ਲੋਕਾਂ 'ਚ ਕਿੰਨਾ ਸਬਰ, ਸੰਤੋਖ ਸਭ ਸੀਗਾ ਹੁਣ ਤਾਂ ਸਾਡੇ ਕੋਲ ਮੈਂ ਕੈਨੀ ਹਾਂ ਸੱਤ ਸਮੁੰਦਰ ਪਾਰ ਬੈਠੇ ਨੂੰ ਆਪਾਂ ਫ਼ੋਨ ਲਾ ਸਕਦੇ ਹਾਂ ਹੱ ਹੱਥ 'ਚ ਸਾਡੇ ਮੋਬਾਈਲ ਆ ਪਰ ਸਮਾਂ ਨੀ ਐ
ਨਈ ਆ ਸਹੀ ਗੱਲ ਕਈ ਸਮਾਂ ਨਈ ਆ
ਹਾਂਜੀ ਭੈਣ
ਸਈ ਗੱਲ ਕਈ ਤੁਸੀਂ ਇਕਦਮ
ਹੂੰ, ਠੀਕ ਆ ਭੈਣ ਜੀ, ਤੁਸੀਂ ਆਇਓ ਤੁਆਡੇ ਨਾ ਗੱਲ ਕਰਕੇ ਬੋਤ ਮਨ ਨੂੰ ਖ਼ੁਸ਼ੀ ਮਿਲੀ ਆ ਸ਼ਾਂਤੀ ਜੀ ਮਿਲਗੀ ਐ ਵੀ ਚਲੋ ਬੌਤ ਟਾਈਮ ਬਾਅਦ ਗੱਲ ਹੋਈ ਆ ਪਰ ਹੋ ਤਾਂ ਗਈ ਤੇ ਭੈਣ ਜੀ
ਹੋ ਤਾਂ ਗਈ ਸਈ ਆ
ਠੀਕ ਆ ਠੀਕ ਆ ਭੈਣ ਜੀ ਆਪਾਂ ਫੇਰ ਕਰਦੇ ਆ ਗੱਲ ਹਾਂਜੀ। ਸਸ ਸ੍ਰੀ ਅਕਾਲ ਭੈਣ ਜੀ ਸਸਸ੍ਰੀ ਅਕਾਲ।